ਸਸ਼੍ਰੀ ਕਾਲ ਜੀ।
ਹਾਂਜੀ, ਸਸ਼੍ਰੀ ਕਾਲ।
ਹਾਂਜੀ। ਹਾਂ, ਮੈਂ ਨਾ ਕੋਲ ਵਗੈਰਾ ਦੇਖ ਨੀ ਪਾਈ ਸੀ ਤੁਹਾਡੀ, ਮੈਂ ਹੁਨ ਦੇਖਿਆ ਤੁਹਾਡੀ ਕੋਲ ਆਈ ਦੀ ਸੀ। 'ਤੇਵ
ਹਾਂਜੀ, ਮੈਂ ਤੁਹਾਨੂੰ ਕੀਤੀ ਸੀ ਕੋਲ, ਉਹ ਮੈਂ ਤੁਹਾਨੂੰ ਨਕਸ਼ਾ ਭੇਜਿਆ ਸੀ, ਤੁਸੀਂ ਦੇਖ ਲਿਆ ਹੋਏਗਾ।
ਹਾਂ, ਮੈਂ ਵੇਖਿਆ ਸੀ, ਪਰ ਮੈਨੂੰ ਨਾ ਸਮਝ ਨੀ ਆਇਆ ਓ।
ਅੱਛਾ।
ਹਾਂ, ਤੁਸੀ ਨਾ ਮੈਨੂੰ ਇਕ ਵਾਰ ਉਵੇਂ ਦੱਸਦੋ, ਮੈਨੂੰ ਵੈਸੇ ਆਜੇਗਾ ਸਮਝ। ਥੋੜਾ ਘੱਟ ਸਮਝ ਆਇਆ ਮੈਨੂੰ। ਕਿਚਨ ਵਗੈਰਾ ਤੇ ਆ ਗਿਆ ਸੀ, ਸਮਝ ਕਿਉਕਿ ਓਪਨ ਸੀ। ਬਾਕੀ ਜੇੜੇ ਰੂਮਸ ਵਗੈਰਾ ਦਾ ਸੀ, ਉਨੂੰ ਥੋੜ੍ਹਾ ਸਮਝ ਨੀ ਆਇਆ, 'ਤੇ ਤੁਸੀ ਮੈਨੂੰ ਏਦਾਂ ਸਮਝਾ ਦੋ।
ਹਾਂ, ਤੁਹਾਨੂੰ ਦੱਸਨਾ ਵਾਂ, ਦੇਖੋ, ਸਭ ਤੋ ਪਹਿਲੇ ਤੇ ਇਕ ਗੇਟ ਹੋਏਗਾ ਐਟਰੀ, ਤੁਹਾਡੀ ਐਂਟਰੀ ਲਓਗੇ ਥੋੜ੍ਹੀ ਜੀ ਅੱਗੇ ਜਾਓਗੇ, 'ਤੇ ਇਕ 'ਤੇ ਰਾਈਟ ਸਾਈਡ 'ਤੇ ਤੁਹਾਡਾ ਆਏਗਾ ਮਤਲਬ, ਉਹ ਲਿਵਿੰਗ ਏਰੀਆ
ਹੂੰ।
ਜਿਥੇ ਮਤਲਬ ਬੈਠ ਕੇ ਮਤਲਬ ਥੋੜ੍ਹੀ, ਗੱਲਬਾਤ ਕਰਨ ਵਾਸਤੇ
ਓਪਨ ਹੈ ਨਾ ਓ?
ਨਈ, ਰੂ 'ਅ ਸਾਈਡ 'ਚ ਉਹ ਲਗੇਆ ਹੋਏਗਾ, ਡੋਰ ਲਗੇਆ ਹੋਏਗਾ। ਸਲਾਈਡਿੰਗ ਵਾਲਾ, 'ਤੇ ਉਦੀ ਅਗੇ ਨਾਲੋ ਪਰ ਓਵੇ ਸਟੇਅਰਸ ਵਗੈਰਾ ਔਰ ਲਿਫਟ ਹੈ, ਉਥੇ ਹੀ।
ਅਛਾ, ਲਿਫਟ ਤੁਸੀ ਮਤਲਬ ਉਸ ਸਾਈਡ ਰਖੀ ਏ, ਰਾਈਟ ਸਾਈਡ।
ਹਾਂ, ਰਾਈਟ ਸਾਈਡ, ਮਤਲਬ ਬਾਰੋ- ਬਾਰ ਹੋ ਗਿਆ ਅੰਦਰ ਨੀ ਆਨਾ ਪਏਗਾ। ਹੂੰ, 'ਤੇ ਦੇਖੋ, ਫਿਰ ਸਿਧੇ ਜਾਓਗੇ 'ਤੇ ਮਤਲਬ ਬਾਰ ਆ ਗਏ ਉਧੱਰੋ।
ਹਾਂ।
ਗੇਟ ਤੋ ਸਿਧਾ ਲੈਉ ਕੇ ਜਾਓਗੇ, ਲੈਫਟ 'ਚ ਤੁਹਾਡਾ ਇਕ ਰੂਮ ਹੋਏਗਾ ਪੈਲੇ।
ਅਛਾ, ਮੈਨੂੰ ਨਾ ਰੂਮਸ ਨਾ ਸਾਰੇ ਥੋੜੇ ਵਡੇ ਰਖਵਾਨੇ ਨੇ।
ਹਾਂ, ਵਡੇ ਈ ਰਖੇ ਨੇ, ਜਾਦਾ ਛੋਟੇ- ਛੋਟੇ ਨੀ ਰੱਖੇ।
ਹਾਂ, ਵੱਡੇ ਹੋਨ ਤੇ ਨਾਲ ਸਭ ਦੇ ਵਿਚ ਮੈਨੂੰ ਡਰੈਸਿੰਗ ਰੂਮ ਵੀ ਚਾਈਦੈ। 'ਤੇ ਨਾਲੇ, ਬਾਥਰੂਮ ਵੀ ਚਾਈਦੈ।
ਵਾਸ਼ਰੂਮ ਔਰ ਡਰੈਸਿੰਗ ਏਰੀਆ, ਅਟੈਚਡ।
ਹਾਂ-ਹਾਂ, ਮੈਨੂੰ ਏਦਾ ਈ ਚਾਈਦੈ। ਉਹ ਵੀ ਮੈ ਦੇਖਿਆ ਸੀ ਤੁਹਾਡਾ, ਮੈਨੂੰ ਠੀਕ ਲਗਿਆ। ਹਾਂ, ਫੇਰ ਉਸ ਤੋ ਬਾਦ ਕਿਚਨ ਦਾ ਕਿਵੇਂ ਦਸ ਰੇ ਸੀ?
ਕਿਚਨ ਤਾਂ ਓਪਨ ਈ ਰੇਗੀ, ਜੈਵੇਂ ਤੁਸੀ ਕੈਅ ਰੇ ਸੀ, ਓਪਨ ਰਖਵਾਨੀ ਤੁਸੀ।
'ਤੇ ਤੁਸੀ ਫਸਟ ਫਲੋਰ ਔਰ ਸੈਕਿੰਡ ਫਲੋਰ ਦੋਨੋਂ ਸੇਮ ਰੱਖੇ ਨੇ।
ਹਾਂ, ਸੇਮ ਈ ਅਛੇ ਲਗਦੇ ਨੇ ਜਾਦਾਤਰ, ਜਾਦਾਤਰ ਜਿਨੇ ਵੀ ਮੈ ਕਾਰ ਬਨਾਨਾ। ਸਾਰਿਆ ਦੀ ਰਿਕੁਆਇਰਮੈਂਟ ਇਹਹੀ ਰਹਿਦੀ ਕਿ ਸਾਨੂੰ ਕੁਛ ਜਿਆਦਾ ਡਿਫਰੈਸ ਨਹੀ ਚਾਹੀਦਾ-
ਅੱਛਾ- ਅੱਛਾ ਤੇ ਮੈ ਉਹਦੇ ਵਿਚ ਦੇਖ- ਖੈਰ ਤੁਸੀ ਕਿਧਰੇ ਪੂਲ ਦਾ ਨਹੀ ਦੇਖਿਆ ਪੂਲ ਦਾ ਨੀ ਹੈਗਾ ਉਹਦੇ ਵਿਚ ਕਿਥੇ ਵੀ-
ਪੂਲ ਤੇ ਅਲੱਗ ਉਪਰ ਰੂਮ ਬਣਾ ਦਾਗੇ ਟੈਰਸ ਤੇ- ਉਥੇ ਬਣ ਜਾਏਗਾ ਨੀਚੇ ਤਾਂ ਫਿਰ ਗੰਦਗੀ ਰਹਿਦੀ ਹੈ। ਅਤੇ ਨੀਚੇ ਤਾਂ ਬਣਾਉਦੇ ਨੇ ਜਿਆਦਾ ਤਰ ਲੋਕ-
ਨਹੀ ਅਗਰ ਨੀਚੇ- ਨੀਚੇ ਹੋ ਪਾਏ- ਤੇ ਨੀਚੇ ਫਸਟ ਫਲੋਰ ਤੇ ਕਰ ਦੋ ਉਨੂੰ ਕਿਉਕਿ ਨਾ ਅਹ ਉਪਰ ਜਾਣ ਦੀ ਥੋੜ੍ਹੀ ਉਹ ਰਹੇਗੀ-
ਨਹੀ ਦੇਖੋ ਅਗਰ ਨੀਚੇ ਬਣੇਗਾ ਤਾਂ ਬਹੁਤ ਛੋਟਾ ਪੂਲ ਬਣ ਸਕਦਾ ਬਾਹਰ-
ਅਛਾ ਛੋਟਾ ਮਨ ਦਾ ਬਾਹਰ ਗਾਰਡਨ ਏਰੀਆ ਚ-
ਗਾਰਡਨ ਏਰੀਆ 'ਚ ਫਿਰ ਤੁਹਾਡਾ ਗਾਰਡਨ ਏਰੀਆ ਨਹੀਂ ਮਿਲ ਪਾਏਗਾ ਤੁਹਾਨੂੰ-
ਨਹੀ- ਨਹੀ ਗਾਰਡਨ ਏਰੀਆ ਤਾਂ ਚਾਹੀਦਾ ਮੈਨੂੰ-
ਹਾਂਜੀ ਤੇ ਮੈ ਇਸ ਹਿਸਾਬ ਨਾਲ ਸੈਟਿੰਗ ਕੀਤੀ ਸੀ ਕਿ- ਨੀਚੇ ਤੋ ਤੁਹਾਡਾ ਉਸ ਹਿਸਾਬ ਨਾਲ ਅਤੇ ਉਪਰ ਪੂਲ ਵਗੈਰਾ ਬਣਾਦੇ ਨਾਲ ਅਤੇ ਜਦ ਤੁਸੀ ਕਹਿ ਰਹੇ ਸੀ ਪਾਰਟੀ- ਏਰੀਆ ਵੀ ਚਾਹੀਦਾ ਐ। ਓਪਨ ਟੈਰਿਸ ਨੂੰ ਵੀ ਅਸੀ ਉਹ ਕਰਤਾ ਸੀ ਹਾਂ ਤੇ ਮੈ ਟੈਰਿਸ ਨੂੰ ਵੀ- ਉਸ ਹਿਸਾਬ ਨਾਲ ਹੀ ਕੀਤਾ ਸੀ ਕਿ ਇਕ ਸਾਈਡ ਤੇ ਪੂਰਾ ਸੈਲੀਬ੍ਰੇਸ਼ਨ ਵਗੈਰਾ ਹੋ ਸਕਦੀ ਐ।
ਅੱਛਾ-
ਹਾਂ- ਅਤੇ ਦੇਖੋ ਰੂਮਸ ਦਾਤੇ ਐਨਜੇ ਕਿ ਜੈਨਜ ਤੁਸੀ- ਰੂਮਸ ਦਾ ਮੈ ਤੁਹਾਨੂੰ ਦਸ ਦਿੰਦਾ ਇਕ ਵਾਰ-
ਹਾਂ ਤੁਸੀ ਮੈਨੂੰ ਰੂਮਸ ਦਾ ਇਕ ਵਾਰ ਅੱਛੇ ਨਾਲ ਸਮਝਾ ਦੋ।
ਹਾਂ ਦੇਖੋ ਟੋਟਲ ਚਾਰ ਰੂਮਸ ਨੇ। ਨੀਚੇ ਦੋ ਮਾਸਟਰ ਬੈਡਰੂਮ ਨੇ। ਤੇ ਇੱਕ ਤੇ ਤੁਹਾਨੂੰ ਦੱਸਿਆ ਲੈਫਟ 'ਚ ਹੈਗਾ ਉਸ ਦੇ ਨਾਲ ਹੀ।
ਹੂੰ ਹੂੰ।
ਤੇ ਉਹਦੇ ਨਾਲ ਹੀ ਡਰੈਸਰ ਹੈਗੀ ਡਰੈਸਰ ਹੀ ਜੀ ਹੈਗਾ ਅਤੇ ਵਾਸ਼ਰੂਮ ਨਾਲ ਅਟੈਚਡ ਏ।
ਅੱਛਾ-ਅੱਛਾ।
ਹਾਂ ਤੇ ਫਿਰ ਉਹ ਬਿਲਕੁਲ ਗੇਟ ਦੇ ਬਿਲਕੁਲ ਸਾਹਮਣੇ ਇੱਕ ਹੈਗਾ ਮਾਸਟਰ ਬੈਡਰੂਮ।
ਅੱਛਾ ਉਹਦੇ ਵਿੱਚ ਕੀ ਅਲੱਗ ਐ।
ਉਹ ਥੋੜ੍ਹਾ ਜਿਹਾ ਵੱਡਾ ਹੈਗਾ।
ਅੱਛਾ।
ਹਾਂ ਤੇ ਮਤਲਬ ਵਿੰਡੋਜ਼ੇ ਸਾਰੇ ਰੂਮਸ ਹੈ ਹੀ।
ਹਾਂ ਵਿੰਡੋਸ ਤੇ ਸਭ ਰੂਮ ਵਿੱਚ ਚਾਹੀਦਾ ਵੈਂਟੀਲੇਸ਼ਨ ਲਈ।
ਪਰ ਜੋ ਤੁਹਾਡਾ ਜੋ ਅੱਗੇ ਅੱਗੇ ਵਾਲੇ ਰੂਮ ਹੈਗੇ ਨੇ ਨਾ ਉਹਦੇ 'ਚ ਅਸੀਂ। ਵਿੰਡੋ ਫਿਕਸ ਕਰਵਾਈ ਦੀ ਉਹ ਖੁਲੇ ਖੁਲੇਗੇ ਗੇ ਨਹੀਂ ਸੇਫਟੀ ਰੀਜ਼ਨਸ ਵਾਸਤੇ।
ਅੱਛਾ- ਅੱਛਾ, ਅੱਛਾ-ਅੱਛਾ ਅੱਛਾ ਹਾਂ ਇਹ ਠੀਕ ਕੀਤਾ ਤੁਸੀਂ ਹਾਂ।
ਥੋੜੀ ਸੇਫਟੀ ਰਹਿੰਦੀ ਨਾ ਅਤੇ ਗਲਾਸ ਵੀ ਥੋੜ੍ਹੇ ਉਸ ਹਿਸਾਬ ਦੀ ਲੱਗਦੇ ਨੇ ਉਹਦੇ 'ਚ।
ਹਾਂ ਤੇ ਮੈਨੂੰ ਨਾ ਜਿਹੜੇ ਅਹ ਲਿਫਟ ਦੇ ਸਾਈਡ ਵਿਚ ਜਿਹੜੇ ਸਟੇਅਰਸ ਹੈਗੇ ਨੇ ਨਾ ਮੈਨੂੰ ਉਹ। ਥੋੜੇ ਨਾ ਰਊਂਡ ਵਿੱਚ ਚਾਈਦੇ ਨੇ।
ਰਾਊਂਡ ਮਤਲਬ ਹਾਂ ਰਾਊਂਡ ਤਾਂ ਹੈਗਾ ਉਹਦੇ 'ਚ ਪੂਰੇ ਰਾਊਂਡ 'ਚ ਹੀ ਹੈ।
ਹਾਂ ਨਹੀਂ ਉਹਦੇ ਵਿੱਚ ਮੈਂ ਉਹਦੇ ਵਿੱਚ ਵੇਖਿਆ ਨਕਸ਼ੇ ਵਿੱਚ। ਉਹਦੇ ਵਿੱਚ ਉਹ ਥੋੜੇ ਸਿੱਧੇ ਜਾ ਰਹੇ ਨੇ।
ਨਹੀਂ ਐਨਝੇਜਨ ਚਾਰ ਸੀੜੀਆਂ ਗਈ ਉੱਪਰ ਫਿਰ ਰਾਊਂਡ ਆ ਗਿਆ ਸਿੱਧਾ। ਫਿਰ ਸਿੱਧਾ ਥੋੜ੍ਹਾ ਜਿਹਾ ਫਿਰ ਰਾਊਂਡ ਆ ਗਿਆ ਇੰਜ ਏ।
ਅੱਛਾ-ਅੱਛਾ।
ਹਾਂ ਬਿਲਕੁਲ ਸਿੱਧੀ ਨੀ ਹੈਗੀ।
ਹਾਂ ਮੈਨੂੰ ਓਦਾਂ ਈ ਚਾਹੀਦੀ ਸੀ ਨਾ ਰਾਊਂਡ ਵਿੱਚ ਈ ਚਾਹੀਦੀ ਐ।
ਹਾਂ ਦੇਖ ਲਿਆ ਸੀ ਮੈਂ ਉੱਥੇ ਉਝ ਈ ਬਣ ਪਾਂਦੀ ਉੱਥੇ ਉਹ ਸਿੱਧੀ ਬਣ ਵੀ ਨੀ ਸਕਦੀ ਸੀ ਉੱਥੇ।
ਹਾਂ, ਤੇ ਜਿਹੜੇ ਅ ਬਾਥਰੂਮ ਹੈਗੇ ਨੇ ਉਹ ਮਤਲਬ ਠੀਕ ਰਹਿਣਗੇ ਕਿਉਂਕਿ ਜਕੂਜੀ ਵੀ ਲਗਵਾਣੇ ਆ ਨਾ ਮੈਨੂੰ।
ਹਾਂ ਜਕੂਜੀ ਤੁਹਾਡੇ ਦੇਖੋ ਮਾਸਟਰ ਬੈਡਰੂਮ ਦੇ ਵਾਸ਼ਰੂਮ 'ਚ ਹੀ ਲੱਗ ਸਕਦੇ ਨੇ ਕਿਉਂਕਿ ਉਹ ਸਭ ਤੋਂ ਵੱਡੇ ਹੈਗੇ ਨੇ ਬਾਥਰੂਮ ਇਹਨਾਂ ਦੇ।
ਤਿੰਨ ਮਤਲਬ ਚਾਰ ਕਮਰੇ ਨੇ ਨਾ।
ਹਾਂ ਚਾਰ ਕਮਰੇ ਨੇ।
ਹਾਂ ਚਾਰ ਚਾਰੋਂ ਕਮਰੇ 'ਚ ਲਗਵਾਨੇ ਆ ਮੈਨੂੰ।
ਹਾ ਲੱਗਜੇ ਗਾ, ਉਹਦੇ ਵਾਸ਼ਰੂਮ ਤਾਂ ਬਹੁਤ ਵੱਡੇ-ਵੱਡੇ ਨੇ ਤੁਹਾਡੇ ਆਰਾਮ ਨਾਲ ਲੱਗਜੇ ਗਾ।
ਹਾਂ।
ਹਾਂ ਤੇ ਮੈਂ ਤੁਹਾਨੂੰ ਇੱਕ ਸੁਜੈਸ਼ਨ ਦਿੰਨਾ ਕਿ ਇੱਕ ਮਾਸਟਰ ਜੋ ਕੂਜੀ ਬਣਵਾ ਸਕਦੇ ਹੋ ਤੁਸੀਂ ਸਵੀਮਿੰਗ ਪੂਲ ਨੂੰ ਛੋੜ ਕੇ।
ਕੀ ਚੀਜ਼?
ਇੱਕ ਆਂਦੀ ਚਕੂਜ਼ੀ ਆਂਦੀ ਏ ਬਹੁਤ ਵੱਡੀ ਆਂਦੀ ਉਹ।
ਹਾਂ।
ਤੇ ਉਹ ਤੁਸੀਂ ਸਵੀਮਿੰਗ ਪੂਲ ਨਾਲ ਰੀਪਲੇਸ ਕਰ ਸਕਦੇ ਹੋ ਅਗਰ ਤੁਹਾਡੀ ਇੱਛਾ ਹੈਗੀ ਤੇ।
ਹਾਂ ਐਵੇਂ ਕਰਲੋ।
ਹਾਂ ਉਹ ਤੁਸੀਂ ਛਾਤ ਤੇ ਅਲਗ ਰੂਮ ਬਣਵਾ ਲੇਨਾ ਤੇ ਉਹਦੇ 'ਚ ਹੀ ਮਾਸਟਰ ਕੂਜ਼ੀ ਬਣਵਾ ਲੈਣਾ ਉਹ ਬੜੀ ਵੱਡੀ ਆਂਦੀ ਉਹ।
ਅੱਛਾ-ਅੱਛਾ। ਹਾਂ ਐਵੇਂ ਕਰ ਲਓ ਠੀਕ ਰਹੇਗਾ ਵੈਸੇ, ਤੁਹਾਨੂੰ ਜ਼ਿਆਦਾ ਪਤਾ।
ਹੂੰ ਵੈਸੇ ਤੇ ਜ਼ਿਆਦਾਤਰ ਤੇ ਲੋਕ ਸਵਿਮਿੰਗ ਪੂਲ ਨੂੰ ਅਵੋਇਡ ਹੀ ਕਰ ਰਹੇ ਨੇ।
ਹਾਂ।
ਬਣਵਾਦੇ ਨੀ ਜ਼ਿਆਦਾਤਰ ਪਰ ਜੇ ਇਹਨੂੰ ਤੁਸੀਂ ਬਣਵਾਣਾ ਹੈ ਮੈਂ ਤਾਂ ਤੁਹਾਨੂੰ ਉਸ ਹਿਸਾਬ ਨਾਲ ਬਣਵਾ ਕੇ ਦੇਵਾਂਗਾ।
ਹਾਂ ਤੇ ਬਾਕੀ ਮੈਂ ਡਰੈਸਿੰਗ ਰੂਮ ਦਾ ਪੁੱਛ ਰਹੀ ਸੀ ਡਰੈਸਿੰਗ ਰੂਮ ਦਾ ਜਿਹੜਾ ਜੋ ਕਿਚਨ ਦੇ ਨਾਲ ਵਾਲਾ ਰੂਮ ਹੈਗਾ ਉਹਦੇ ਵਿੱਚ ਡਰੈਸਿੰਗ ਰੂਮ ਥੋੜ੍ਹਾ ਛੋਟਾ ਨੀ ਏ?
ਹਾਂ ਡ੍ਰੈਸਿੰਗ ਰੂਮ ਉਹ, ਮਤਲਬ ਹਰ ਰੂਮ ਸੇਮ ਨਹੀਂ ਬਣ ਪਾਏਂਗੇੇ ਨਾ ਮਤਲਬ। ਏਰੀਆ ਵਇਜ਼, ਹਰ ਰੂਮ ਮਤਲਬ ਇਕੁਅਲ ਨਹੀਂ ਬਣ ਸਕਦੇ ਨਾ ਹੁਣ ਕਿਸੇ ਚ ਕੋਈ ਛੋਟਾ ਕੋਈ ਵੱਡਾ। ਉਹਦੇ 'ਚ ਦੇਖੋ ਤੁਹਾਡਾ ਬਾਥਰੂਮ ਕਿੰਨਾ ਵੱਡਾ ਉਰਲੇ ਰੂਮ 'ਚ।
ਹਾਂ।
ਹਾਂ ਤੇ ਵਿੰਡੋ ਵੀ ਲਗਵਾਈ ਸੀ ਸਭ ਤੋਂ ਵੱਡੀ ਵਿੰਡੋ ਉਸ ਰੂਮ 'ਚ ਹੈਗੀ ਏ। ਉਹ ਓਪਨ ਹੋ ਸਕਦੀ ਉਹ, ਹਾਂ ਉਹ ਓਪਨ ਹੋਏਗੀ ਤੇ ਪਿ ਪਿਛੇ ਗਾਰਡਨ ਏਰੀਆ 'ਚ ਤੁਸੀਂ ਜਾ ਸਕਦੇ ਉਹਦੇ ਚੋ।
ਤੇ ਮੈਂ ਕਹਿ ਰਹੀ ਸੀ ਗਾਰਡਨ ਏਰੀਆ ਅ ਸਾਈਡ ਵਿੱਚ ਲੈਫ ਫਟ ਸਾਈਡ ਸਹੀ ਰਹੇਗਾ ਯਾ ਰਾਈਟ ਸਾਈਡ?
ਦੇਖੋ ਗਾਰਡਨ ਏਰੀਆ ਤਾਂ ਅਸੀਂ ਤੁਹਾਡੇ ਦੋ-ਤਿੰਨ ਰੱਖੇ ਨੇ ਦੋ ਰੱਖੇ ਨੇ ਗਾਰਡਨ ਏਰੀਆ।
ਹਾਂ
ਇੱਕ ਤਾਂ ਤੁਹਾਡਾ ਹੈਗਾ ਜੰਜ ਲਿਵਿੰਗ ਰੂਮ ਹੈਗਾ।
ਮਤਲਬ ਮੈਨੂੰ ਨਾ ਗਾਰਡਨ ਏਰੀਆ ਇੱਕ ਤੇ ਮੈਨੂੰ ਸਾਰਾ ਖਾਲੀ ਚਾਹੀਦਾ ਉਹਦੇ ਵਿੱਚ ਮੈਂ ਸਿਰਫ ਝੂਲਾ ਲ ਰੱਖਾਂਗੀ ਆਪਣਾ। ਇੱਕ ਇਚ ਮੈਨੂੰ ਸਾਰੇ ਪਲਾਂਟਸ 'ਚ ਰੱਖਣੇ ਨੇ
ਹਾਂ ਤਾਡਾ ਇੰਝ ਬਣ ਸਕਦਾ ਹੈ ਇੱਕ ਜਿਹਨੂੰ ਜੋ ਤੁਸੀਂ ਕਹਿ ਰਹੇ ਹੋ ਝੂਲੇੇ ਵਾਲੋਂ ਉਹ ਬਣ ਸਕਦੇ ਬੈਕ ਸਾਈਡ ਤੇ ਜੋ ਬੈਕ ਸਾਈਡ ਵਾਲਾ ਗਾਰਡਨ ਏਰੀਆ ਉਹੱਦੇ 'ਚ ਲੱਗ ਜਾਵੇਗਾ ਤੁਹਾ ਤੁਹਾਡਾ ਚੂਲਾ
ਹਾਂ- ਹਾਂ, ਐਦਾਂ ਹੀ ਕਹਿ ਰਹੀ ਹਾਂ ਮੈਂ ਵੀ
ਹਾਂ ਤੇ ਪਲਾਂਟਸ ਵਾਲਾ ਜੋ ਹੈਗਾ, ਉਹ ਤੁਹਾਡਾ ਕਿਚਨ ਦੇ 'ਚ ਨਾਲ ਹੈਗਾ ਗਾਰਡਨ ਏਰੀਆ, ਉੱਥੇ ਬਣ ਜਾਏਗਾ
ਹਾਂ- ਹਾਂ ਐਦਾਂ ਹੀ ਕਹਿ ਰਹੀ ਹਾਂ ਮੈਂ ਵੀ
ਹਾਂ ਤੇ ਜੈਨ ਤੁਸੀਂ ਕਹਿ ਰਹੇ ਸੀ ਮੈਨੂੰ ਕਿ, ਤੁਹਾਨੂੰ ਬੋਸ਼ਰ ਏਰੀਆ ਚਾਹੀਦਾ ਅਲੱਗ ਕਿਚਨ ਦਾ, ਉਹ ਮੈਂ ਬਣਵਾਤਾ ਤਾਡਾ ਪਿੱਛੇ, ਕਿਚਨ ਦੇ ਬਿਲਕੁਲ ਪਿੱਛੇ ਹੀ ਹੈਗਾ
ਹਾਂ, ਤੇ ਮਾਰਬਲ ਦੱਸਦੋ ਤੁਸੀਂ ਮੈਨੂੰ
ਮਾਰਬਲ 'ਤੇ ਤਾਡੇ ਦੇਖੋ ਬਜਟ 'ਤੇ ਡਿਪੈਂਡ ਕਰਦਾ ਹੁਣ, ਜਿੰਨਾ ਹੈਗਾ ਉਸ ਹਿਸਾਬ ਨਾਲ ਬੜੇ ਸਾਰੀ ਵਰਾਇ
ਨਿਮਨ ਨੂੰ ਤਾਂ ਅੱਛਾ ਤੋਂ ਅੱਛਾ ਲਗਵਾਨਾ
ਹਾਂ ਤੇ ਬੈਸਟ ਫੇਰ ਮੈਂ ਇਟੈਲੀਅਨ ਸੁਜੈਸਟ ਕਰ ਦਵਾਂ ਤੁਹਾਨੂੰ
ਹਾਂ ਅੱਛਾ ਤੋਂ ਅੱਛਾ ਲਗਵਾਨਾ ਕਿਉਂਕਿ ਘਰ ਇੱਕੋ ਵਾਰੀ ਬਣਨਾ ਏ
ਹਾਂ ਜੈਪੁਰ ਤੋਂ ਤੁਸੀਂ ਲੈ ਆਨਾ, ਕਲਰ ਤਾਡੇ ਮੈਂ ਡਿਸਾਈਡ ਕਰਵਾ ਦਾਂਗਾ
ਹਾਂ ਤੁਸੀਂ, ਅਹ ਮੇਰੇ ਨਾਲ ਆ ਤੇ ਕਿਸੀ ਨੂੰ ਭੇਜ ਦੇਣਾ, ਜਾਂ ਫੇਰ ਤੁਸੀਂ ਚੱਲ ਲੈਣਾ
ਦੇਖੋ ਮੈਂ ਤੇ ਚੱਲ ਨੀ ਪਾਵਾਂਗਾ ਇੱਥੇ ਬਹੁਤ ਕੰਮ ਹੁੰਦੇ ਨੇ ਤੇ ਤਾਡੇ ਨਾਲ ਕਿਸੇ ਨੂੰ ਭੇਜਦਾ ਵਾਂ
ਹਾਂ- ਹਾਂ- ਹਾਂ ਅਗਰ ਫ੍ਰਰੀ ਹੋਊਗੇ ਤਾਂਹੀ ਨਹੀਂ ਤੇ ਭੇਜ ਦੇਣਾ, ਮੈਂ ਬਸ ਦੇਖ ਹੀ ਆਣਾ, ਫੋਟੋਜ਼ ਵਗੈਰਾ 'ਚ ਨਾ ਪਤਾ ਨੀ ਲੱਗਦਾ ਐਨਾ
ਹਾਂ ਉਹ ਇੰਨਾ ਪਤਾ ਨਹੀਂ ਲੱਗਦਾ
ਦੇਖ ਕੇ ਜ਼ਿਆਦਾ ਸਹੀ ਪਤਾ ਲੱਗ ਜਾਂਦਾ
ਵੈਸੇ ਬਰਾਊਨਿਸ਼ ਕਲਰ ਜ਼ਿਆਦਾ ਅੱਛੇ ਲੱਗਦੇ ਨੇ ਪ੍ਰੀਮੀਅਮ 'ਚ ਆ ਜਾਂਦਾ ਥੋੜਾ, ਬ੍ਰਊਨਸ਼ ਜਾਂ ਵਾਈਟ ਬਾਕੀ ਹੋਰ ਕੋਈ ਕਲਰ ਨਹੀ ਮੇਰੇ ਖਿਆਲ
ਡਿਜ਼ਾਇਨ ਨਾ ਸ਼ੇਅਰ ਕਰ ਦੇਣਾ, ਤਾਡੇ ਕੋਲ ਤੇ ਹੋਣਗੇ
ਹਾਂਜੀ- ਹਾਂਜੀ
ਹਾਂ ਤੁਸੀਂ ਨਾ ਮੈਨੂੰ, ਅਛ ਸ਼ੇਅਰ ਕਰ ਦੇਣਾ ਮੈਂ ਦੇਖ ਲਵਾਂਗੀ ਆਪਣੇ ਆਪ, ਫਿਰ ਉੱਥੇ ਜਾ ਕੇ ਮੈਨੂੰ ਹੋਰ ਥੋੜੀ। ਰੇਟਿੰਗ ਮਿਲ ਜਾਏਗੀ ਨਾ।
ਹਾਂ ਤੇ ਇੱਕ ਚੀਜ਼ ਹੈ ਜੋ ਅਸੀਂ ਇੱਕ ਜੋ ਰੱਖਿਆ ਪਾਊਡਰ ਰੂਮ ਰੱਖਿਆ ਦਾ। ਸਲਿਪ ਕਾਮਨ ਵਾਸ਼ਰੂਮ, ਉਹਦੇ 'ਚ ਤੁਸੀਂ ਟਾਈਲਾਂ ਲਗਵਾਓਗੇ ਨਾ। ਥੋੜ੍ਹੀ ਯੂਨੀਕ ਟਾਈਪ ਦੀ ਲਗਵਾਉਣਾ, ਮਤਲਬ ਫੰਕੀ ਟਾਈਪ ਦੀ। ਉਹ ਕਿਉਂਕਿ ਉਹ। ਉਹਦੇ 'ਚ ਇੰਝ ਦੀ ਲੱਗੀ ਹੈ, ਸਿੰਪਲ ਵਗੈਰਾ ਉਹਦੇ 'ਚ ਨੀ ਅੱਛੀ ਲੱਗੇਗੀ
ਹਾਂ-ਹਾਂ।
ਤੇ ਉਹ ਮੈਂ ਤੁਹਾਨੂੰ ਡਿਜ਼ਾਇਨ ਵਗੈਰਾ ਭੇਜ ਦਾਂਗਾ ਤੁਸੀਂ ਫਾਈਨਲ ਕਰ ਦੇਣਾ ਕੌਣਸੀ ਲਗਵਾਣੀ।
ਬਾਕੀ ਮੈਨੂੰ ਕੋਈ ਹੋਰ ਕੁਛ ਐਡਪ ਕਰਵਾਣਾ ਹੋਏਗਾ ਨਾ। ਤੇ ਮੈਂ ਤੁਹਾਨੂੰ ਦੱਸ ਦਾਂਗੀ।
ਹਾਂਜੀ-ਹਾਂਜੀ ਬਾਕੀ ਤਾਂ ਕੋਈ ਦਿੱਕਤ ਨੀ ਇਹਦੀ।
ਹਾਂ ਮੈਂ ਤੁਹਾਨੂੰ ਦੱਸ ਦਾਂਗੀ ਬਾਕੀ ਤੁਸੀਂ ਨਾ ਮੈਨੂੰ ਹੋਰ ਡਿਜ਼ਾਇਨ ਸ਼ੇਅਰ ਕਰ ਦੇਨਾ।
ਹਾਂਜੀ ਮੈਂ ਪਾਰਕਿੰਗ ਦੀ ਤੁਸੀਂ ਤੁਸੀਂ ਦੱਸੋ ਪਾਰਕਿੰਗ ਦੋ ਦੀ ਰੱਖਣੀ, ਤਿੰਨ ਦੀ ਰੱਖਣੀ ਹੈ।
ਪਾਰਕਿੰਗ ਤਾਂ ਮੈਨੂੰ ਤਿੰਨ ਦੀ ਚਾਹੀਦੀ ਹੈ।
ਤਿੰਨ ਦੀ ਤਿੰਨ ਦੀ ਤਾਂ ਦੇਖੋ ਥੋੜ੍ਹੀ ਮੁਸ਼ਕਿਲ ਹੋਏਗੀ
ਮਤਲਬ ਕੰਜਸਟਿਡ ਨਾ ਹੋਵੇ ਜਿਆਦਾ ਅਗਰ ਦੋ ਦੀ ਸਹੀ ਬੈਠਦੀ ਹੈ। ਤੁਸੀਂ ਦੋ ਦੀ ਬਣਾ ਦਓ।
ਦੋ ਦੀ ਤਾਂ ਬਿਲਕੁਲ ਖੁੱਲੀ ਖੁੱਲ੍ਹ ਹੋ ਜਾਏਗੀ। ਬਾਕੀ ਐਕ ਐਕਟੀਵਾ ਬਾਈਕ ਵਗੈਰਾ ਉਹ ਆ ਜਾਏਗੀ ਸਾਰੀਆਂ ਤਿੰਨ ਕਾਰ ਔਰ ਐਕਟੀਵਾ। ਐਕਟੀਵਾ ਵਗੈਰਾ ਨਹੀਂ ਆ ਪਾਂਏਗੀ।
ਅੱਛਾ-ਅੱਛਾ ਤੇ ਦੋ ਦੀ ਬਣਾ ਦੋ ਫਿਰ। ਕੀ ਕਰ ਸਕਦੇ ਹਾਂ ਕੰਜਸਟਿਡ ਹੋ ਜਾਵੇਗਾ ਫਿਰ ਕੀ ਫਾਇਦਾ
ਹਾਂ ਮਤਲਬ ਤਿੰਨ ਬਾ ਆ ਜਾਏਗੀ ਤਿੰਨ ਪਰ ਉਹ ਥੋੜ੍ਹਾ ਕੰਜਸਟਡ ਏਰੀਆ ਹੋ ਜਾਏਗਾ ਫਿਰ ਉੱਥੇ।
ਚਲੋ ਫਿਰ ਮੈਂ। ਤੁਹਾਨੂੰ ਕਰਦੀ ਆ ਤੁਸੀਂ ਮੈਨੂੰ ਡਿਜ਼ਾਇਨ ਸ਼ੇਅਰ ਕਰ ਦੇਣਾ। ਠੀਕ ਹੈ ਨਾ ਹਾਂਜੀ-ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।